ਸਤਿ ਸ਼੍ਰੀ ਅਕਾਲ ਜੀ।
ਆ ਜ
ਤੁਹਾਡੀ ਆਵਾਜ਼ ਕਲੀਅਰ ਨੀ ਆ ਰਹੀ।
ਮੈਨੂੰ ਆ ਰਹੀ ਹੈ ਨੈਟਵਰਕ ਬਿਜੀ ਹੋ
ਅੱਛਾ-ਅੱਛਾ।
ਕੋਲ ਕਰਦੇ ਰਵਾਂਗੇ, ਫੇਰ ਹੋਏਗੀ ਨਾ ਅਵਾਂਜ ਸਾਫ ਨਾ, ਸਟਾਰਟਿੰਗ ਚ, ਨੀ ਹੁੰਦੀ।
ਅੱਛਾ-ਅੱਛਾ, ਠੀਕ-ਠੀਕ ਆ। ਹੋਰ ਜੀ ਠੀਕ ਹੋ ਤੁਸੀਂ? ਪਰਿਵਾਰ ਠੀਕ ਏ ਤੁਹਾਡਾ?
ਪਿੰਡ ਗਈ ਤਾਂ, ਲੈ ਜੀ ਮੈਨੂੰ।
ਵਧੀਆ, ਜਾਣਾ ਚਾਹੀਦਾ ਆ।
ਤੁਸੀਂ ਦੱਸੋ ਘਰ ਕਿਵੇਂ ਆ ਸਾਰੇ?
ਸਬ ਵਧੀਆ ਜੀ, ਸਭ ਠੀਕ ਆ।
ਹਾਂ, ਕੀ ਕਰਦੇ ਸੀ?
ਬਸ ਜੀ ਕੁਛ ਨੀ, ਬਸ ਫ੍ਰੀ ਬੈਠੇ ਸੀ ਇਸ ਟਾਈਮ।
ਹੂੰ
ਤੁਸੀਂ ਦੱਸੋ ਕੀ ਕਰ ਰਹੇ ਸੀ?
ਵੇਲੇ ਬੈਠੇ ਸੀਗੇ ਜੇ, ਇਹਨਾਂ ਨਾਲ ਹੋਰ ਕੀ ਕਰਨਾ।
ਅੱਛਾ-ਅੱਛਾ।
ਹਾਂ। ਹੋਰ ਕੀ ਕਰਦੇ ਓ ਲਾਈਫ ਚ'? ਜੌਬ ਕਰਤੇ ਹੋ ਜਾਂ ਘਰ ਦੇ ਕੰਮ ਹੀ ਮਤਲਬ ਰਸੋਈ ਚ'।
ਮੈਂ ਇੱਕ ਨਾ ਓ, ਟਿਊਸ਼ਨ ਟੀਚਰ ਵੀ ਕਹਿ ਲੋ। ਉ ਵੀ ਆ, ਔਰ ਨਾਲ-ਨਾਲ ਮੈਂ ਆਪਣਾ ਬਿਜ਼ਨਸ ਵੀ ਕਰਦੀ ਆ। ਮੇਰਾ ਪਰਫਿਊਮ ਦਾ ਆਪਣਾ ਬਿਜ਼ਨਸ ਹੈਗਾ ਆ।
ਪਰਖਰੂਮ। ਕਿੱਦਾਂ।
ਪਰਫਿਊਮ ਦਾ ਬਿਜ਼ਨਸ ਹੈਗਾ ਸਾਡਾ ਨਾ।
ਹਾਂਜੀ।
ਹਾਂਜੀ।
ਓ ਜੋ ਇੱਤਰ-ਉਤਰ ਓ ਹੁੰਦਾ ਜੀ, ਇੱਤਰ ਓ ਵਾਲਾ।
ਓਈ ਹੈਲੋ
ਆਉਂਦੀ ਅਵਾਜ਼।
ਹਾਂਜੀ, ਹੂਨ ਆ ਰੀ ਆਵਾਜ਼ ਤੁਆਡੀ ਨਾ।
ਹੋਰ ਦੱਸੋ, ਕੋਈ ਗਲ ਬਾਤ। ਗਏ ਨੀ ਕਿਦਰੇ ਘੁੰਮਣ? ਹੈਲੋ।